ਹਾਂਜੀ ਸਸੀ ਸ਼੍ਰੀ ਕਾਲ ਜੀ।
ਸਸ ਸ਼੍ਰੀ ਕਾਲ ਜੀ। ਹੋਰ ਕੀ ਹਾਲ ਚਾਲ ਹਾਂਜੀ-ਹਾਂਜੀ। ਹਾਂਜੀ ਵਧੀਆ ਜੀ ਵਧੀਆ।
ਘਾਰ ਪਰਿਵਾਰ ਸਬ ਠੀਕ ਏ?
ਹਾਂਜੀ, ਸਬ ਵਦੀਆ ਐ ਆ।
ਹੋਰ ਕੀ ਕਾਰ ਰੇ ਸੀ, ਬਾੱਸ ਵਦੀਆ, ਵਦੀਆ ਸਬ ਵਦੀਆ, ਹੂੰ।
ਕੀ ਕਾਰ ਰੇ ਓ?
ਬਾ ਕੁੱਛ ਨੀ ਕਾੰਮ ਕਾਰਕੇ ਹਟੇ ਘਾਰ ਦਾ ਤੂਆਨ ਪਤਾ ਈ ਏ।
ਹਾਂਜੀ ਓ ਤੇ ਹੈਈ ਏ, ਓ ਤੇ ਹੈਈ ਏ ਉਦਮ, ਤੇ ਅਸਤੇ ਬ ਬੱਚੇਆਂ ਦੀ ਫਰਮਾਇਸ਼ ਸੀ ਕਿ ਕੁੱਛ ਚੰਗਾ ਜੇਆ ਤੇ ਕੁੱਛ ਇਨੋਵੇਟਿਵ ਜੇਆ ਬਣਾਨੈ। ਨਵਾ ਜੇਆ ਕੁਛ, ਬਸ ਓਸਦੀ ਤਿਆਰੀ ਕਰਰੀ ਸੀ।
ਕੀ ਬਨਾ ਰੇ ਓ?
ਆੱਜ ਨਾ ਮੈਂ ਬੱਚੇਆਂ ਦੇ ਫੇਵਰੇਟ ਮੋਮੋਸ ਬਨਾਏ। ਹਾਂਜੀ, ਓ ਵੀ ਨਾ ਆਟੇ ਆਲੇ ਬਨਾ ਰੀ ਆਂ।
ਅੱਛਾ, ਆਟੇ ਵਾਲੇ, ਹਾਂ ਵਦੀਐ ਫੇਰ ਤਾਂ।
ਹਾਂਜੀ, ਬੋਤ ਵਦੀਆ ਕੋਈ ਮਤਲਬ ਬੱਚੋਂ ਕੋਨਾ ਹੈ ਮੋਮੋਜ਼ ਦਾ ਇਤਨਾ ਇ ਇਤਨਾ ਜਾਦਾ ਕਰੇਜ਼ ਵੱਧ ਗੇਆ, ਇਤਨੀ ਜਾਦਾ ਕਰੇਵਿੰਗ ਹੋਨ ਲਾੱਗ ਗੀ ਓਦੀ
ਸਈ ਗਾੱਲ ਏ।
ਮਤਲਬ ਫੇਰ ਓਈ ਹੈ ਕਿ ਮੈਨੂੰ ਓ ਲਗਦੈ ਕਿ ਇੱਕ ਤਾਂ ਸਟੀਮ ਹੀ ਹੋਂਦੇ ਨੇ, ਦੂਜਾ ਓ ਹੈਗੇ ਕਿ ਮੈਦੇ ਚ ਫਿਰ ਵੀ ਪਤਾ ਨੀ ਮਨ ਜੇਆ ਨੀ ਬਨਦਾ, ਮੈਂ ਬੋਤ ਡਾਂਟਦੀ ਆਂ ਕਿ ਐ ਨਾ ਖਾਦਾ ਕਰੋ ਇਵੇਂ ਲਗਦੈ ਕੱਚਾ ਈ ਐ। ਚਾ ਖਾ ਰੇ ਆਂ ਆਪਾਂ। ਕੱਚਾ ਈ ਮੈਦਾ ਹਨਾ, ਬਟ ਮੰਨਦੇ ਨੀ। ਮਤਲਬ ਇਤਨਾ ਚਾਅ ਚੜੇਆ ਹੋਏਆ ਓਦਾ, ਨਹੀਂ ਓਈ ਬਣਾਣੈ। ਮੈਂਨੇ ਕੇਆ ਚਲੋ ਆੱਜ ਮੈਂ ਈ ਬਨਾਨੀ ਆਂ, ਤੇ ਮੈਂ ਅਪਨਾ ਗੇਂਹੂ ਦੇ ਆਟੇ ਦੇ ਨਾਲ ਈ ਬਨਾਵਾਂਗੀ।
ਅੱਛਾ, ਕਿਵੇਂ ਬਣਾ ਰੇ ਓ ਫੇਰ?
ਬਾੱਸ ਓ ਨੋਰਮਲ ਆਟਾ ਜਿਵੇਂ ਗੁੰਨਦੇ ਆਂ ਆਪਾਂ ਰੋਟੀ ਲਈ
ਅੱਛਾ, ਸਖਤ ਗੁੰਨਨਾ ਐ ਨਾ?
ਹਾਂਜੀ, ਹਾਂਜੀ, ਹਾਂਜੀ ਥੋੜਾ ਜਾ ਸਖਤ ਬਾਕੀ ਥੋੜਾ ਜਾ ਓਦੇ ਚ ਓਇਲ ਪਾ ਦਿੱਤਾ, ਥੋੜਾ ਜਾ ਓਇਲ ਪਾਏਆ।
ਓ ਥੋੜਾ ਜਾ ਨਮਕ ਪਾ ਦਿੱਤਾ।
ਅੱਛਾ।
ਬਾਕੀ ਬੋਤ ਸਾਰੀ ਵੈਜਿਸ ਚੋਪ ਕਾਰ ਲਈਆਂ, ਜਿੰਨੀ ਵੀ ਮਤਲਬ ਸਾਰੀ ਮਤਲਬ ਅੱਛੀ ਵੈਜਿਸ ਅ ਹਾਂਜੀ, ਹਾਂਜੀ। ਨਾਲੇ ਸੋਏਆ ਵੀ ਪਾ ਲਿਆ, ਸੋਏਆ ਵੀ ਹੋ ਗੇਆ, ਪਨੀਰ ਵੀ ਹੋ ਗੇਆ।
ਅੱਛਾ।
ਹਾਂਜੀ, ਹਾਂਜੀ।
ਤੇ ਸੋਏਆ ਸੋਇਆ ਤੇ ਫੇਰ ਬੋਏਲ ਪੱਕੀ ਹੋਏਗੀ ਨਾ।
ਹਾਂਜੀ, ਹਾਂਜੀ ਬੋਏਲ ਕਰਕੇ ਓਨੂੰ ਫਿਰ ਗ੍ਰਾਇੰਡ ਕਰ ਲਿਆ ਨਾ।
ਹਾਂਜੀ, ਹਾਂਜੀ ਹੂੰ।
ਬਸ ਸਾਰਾ ਕੁਛ ਚੋਪ ਕਰਕੇ ਸੋਤੇ ਕਰ ਲੀਆ ਦੋ-ਚਾਰ ਮਿੰਟ, ਹਾਂਜੀ। ਬਸ ਅਪਨਾ ਸੋਸਿਸ ਪਾ ਦਿੱਤੀ।
ਅੱਛਾ।
ਹਾਂਜੀ, ਸੋਏਆ ਸੋਸ ਹੋ ਗਈ, ਚਿਲੀ ਸੋਸ ਹੋ ਗਈ, ਸ਼ੇਜ਼ਵਾਨ ਹੋ ਗਈ
ਅ
ਟਮੈਟੋ ਹੋ ਗਈ।
ਹੂੰ।
ਐ ਨਾ ਮਤਲਬ, ਐ ਮੈਂ ਅਪਨੇ ਹਾੱਤ ਨਾਲ ਬਨਾ ਰੀ ਆਂ, ਤੇ ਸਾਰੀ ਵੈਜਿਸ ਵੀ ਮੇਰੀ ਫਰੈਸ਼ ਨੇ
ਹਾਂਜੀ।
ਤੇ ਦੂਜਾ ਹੋ ਗਿਆ ਨਾ ਵੀ ਮੈਨੂੰ ਪਤਾ ਕਿ ਮੈਂ ਕਿੰਨੀ ਹਾਂਜੀ।
ਫਰੀ ਹ
ਸਾਫ ਸੁਥਰੀ ਬਣਾ ਰਿਹਾ ਹਾਂਜੀ ਉਹੀ ਨਾ ਮਤਲਬ ਬੱਚਿਆਂ ਨੂੰ ਦੇਣ ਲਈ ਡਰ ਵੀ ਨੀ ਲੱਗ ਰਿਹਾ ਕਿ ਵੀ ਹਾਂ ਮੈਂ ਕੀ ਬਣਾ ਰਹੀ ਹਾਂ ਮੈਂ ਮੋਮੋਸ ਹੀ ਬਣਾ ਰਹੀ ਹਾਂ ਪਰ
ਪਤਾ ਹੀ ਨਹੀਂ ਲੱਗਦਾ ਨਾ ਕੀ ਪਾਇਆ ਕੀ ਨਹੀਂ ਸਮਝ ਹੀ ਨਹੀਂ ਆਉਂਦੀ।
ਹਾਂਜੀ ਮਤਲਬ ਮਤਲਬ ਉਹ ਨਾ ਬਾਹਰ ਦਾ ਤਾਂ ਕੁੱਛ ਵੀ ਨੀ ਪਤਾ ਸਾਨੂੰ ਕਿਵੇਂ ਬਣ ਰਿਹਾ ਹੈ ਕੀ ਸਮਾਨ ਪੈ ਰਿਹਾ ਹੈ। ਤੇ ਮਤਲਬ ਕੀ ਕੀ ਚੀਜ਼ ਕਿਤਨੀ ਪੁਰਾਣੀ ਨੇ ਕੋਈ ਐਕਸਪਾਇਰੀ ਨਹੀਂ ਮਤਲਬ ਕੁੱਝ ਵੀ ਨੀ ਪਤਾ ਲੱਗਦਾ ਸਾਨੂੰ। ਬਸ ਉਹੀ ਹੈ ਕਿ ਮਸਾਲਿਆਂ ਦਾ ਸਵਾਦ ਹੋ ਗਿਆ ਤੇ ਮਤਲਬ ਬੰਦਾ ਤੋੜ ਨੀ ਸਕਦਾ ਉਹਨੂੰ ਵੀ ਮੂੰਹ ਪੈ ਗਿਆ ਨੇ ਉਹ ਚੀਜ਼ਾਂ
ਹਮ
ਬਸ ਫਿਰ ਉਹਨੂੰ ਸਟੀਮ ਵੇ ਕਰਾਂਗੀ ਨਾਲੇ ਥੋੜੇ ਜਿਹੇ ਏਅਰ ਫਰਾਾਇਰ ਵਿੱਚ ਫਰਾਈ ਕਰ ਲਵਾਂਗੀ ਹੁਣ ਗਰਮੀ ਬਹੁਤ ਡੀਪ ਫਰਾਈ ਨੀ ਕਰਾਂਗੀ ਹਾਂਜੀ
ਹਮ ਹਮ ਅੱਛਾ ਕੁੱਛ ਸਟੀਮ ਕਰ ਲੋਗੇ ਕੁਛ ਉਹ ਕਰਲਗੇ
ਹਾਂਜੀ ਹਾਂਜੀ ਏਅਰ ਫਰਾਈ ਕਰ ਲੈਂਗੇ ਤੇ ਬਹੁਤ ਗਰਮੀ ਹੈਗੀ ਨਾ ਉਹ ਨਾ ਹ ਹਾਂ ਨਹੀਂ ਆ ਬਣ ਜਾਂ
ਨਾਲੇ ਓਇਲ ਘੱਟ ਲੱਗਦਾ ਨਾਲੇ ਚੀਜ਼ ਹੈ ਜਾਂਦੀ ਹੈ ਹ
ਹੋਰ ਕੀ ਉਹ ਡੀਪ ਫਰਾਾਈ ਫਿਰ ਵੀ ਥੋੜਾ ਜਿਹਾ ਨਾ ਪਾਣੀ ਵੀ ਬਹੁਤ ਪਿਲਾਉ ਦੇਨੇ
ਨੁਕਸਾਨ ਦਿੰਦਾ ਹਮ।
ਨੁਕਸਾਨ ਹੁੰਦਾ ਹੈ ਇਨੀ ਗਰਮੀ ਚ ਚਿਕਨਾ ਖਾਣਾ
ਹਾਂਜੀ ਹਾਂਜੀ ਉਹ ਤਾਂ ਹੈ ਹੀ ਹੈ ਹਮ ਨਹੀਂ।
ਹਨ ਉਹੀ ਹੈ ਮੈਂ ਪਹਿਲੇ ਵੀ ਟਰਾਈ ਕੀਤੀ ਸੀ ਪਹਿਲੇ ਮੈਂ ਹਾਂ ਪਹਿਲੇ ਮੈਂ ਆਪ ਟਰਾਈ ਕਰਕੇ ਵੇਖਿਆ ਮੈਨੂੰ ਬਹੁਤ ਚੰਗਾ ਲੱਗਿਆ ਮਤਲਬ ਵੱਡਿਆਂ ਨੂੰ ਵੀ ਚੰਗਾ ਲੱਗਾਤੇ ਮੈਨ ਆਪਣੀ ਮਦਰ ਇਨ ਲਾ ਖਵਾਇਆ ਮੈਂ ਕਿਹਾ ਵੇਖੋ ਮੈਂ ਬਈ ਇਹ ਬਣਾ ਰਹੀ ਹਾਂ ਬੱਚਿਆਂ ਲਈ ਤੇ ਤੁਸੀਂ ਦੱਸੋ? ਉਹ ਤੇ ਆਦੇ ਨੇ ਕੋਫਤੇ ਹੁੰਦੇ ਨੇ ਨਾ ਭਰਵਾ ਕੋਫਤੇ ਹਨ ਨਾ
ਹਾਂਜੀ ਹਾਂਜੀ ਹਾਂਜੀ
ਹਾਂਜੀ ਬਸ ਪਰ ਸਵਾਦ ਲੱਗੇ ਨੇ ਉਹਨਾਂ ਨੂੰ ਵੀ ਬਹੁਤ ਮੈਂ ਕਿਹਾ ਦੇਖੋ ਮਤਲਬ ਇਹ ਹੋ ਜਾਂਦਾ ਹੈ ਕਿ ਵੀ ਘਰ ਬਣਾ ਰਹੇ ਹੋ ਤੁਸੀਂ ਸਾਰੇ ਖਾ ਸਕਦੇ ਹ ਆਪਾਂ।
ਹਾਂਜੀ, ਉਹ ਤਾਂ ਹੈ ਨਾਲੇ ਖੁੱਲ੍ਹੇ ਡੁੱਲੇ
ਹਾਂਜੀ, ਉਹੀ ਨਾ ਬਰਕਤ ਭਰੇ ਬਣ ਜਾਂਦੇ ਨੇ।
ਬਸ ਬਸ ਬਸ ਬਾਹਰ ਇਤਨੇ ਮਹਿੰਗਾਈ ਇਤਨੇ ਮਹਿੰਗੇ ਪਾਉਂਦੇ ਨੇ ਤੇ ਕਿ ਕਿਤਨੀ ਕਿਤਨੇ ਛੇ ਸੱਤ ਪੀਸ ਆਉਂਦੇ ਨੇ ਇੱਕ ਪਲੇਟ ਚ ਹਨਾ ਉਹ ਮਤਲਬ ਇੱਕ ਬੱਚਾ ਵੀ ਪੂਰਾ ਨੀ ਖਾ ਸਕਦਾ ਆਪਣਾ ਨਾਲੇ ਦੇਖੋ ਹਾਈਜੀਨ ਵੀ ਹੋ ਗਿਆ, ਹਾਇ ਹਾਂਜੀ ਹਾਂਜੀ ਸੋਸ ਵੀ ਘਰ, ਸਪਾਈਸੀ ਸੋਸ ਵੀ ਘਰ ਮੈਂ ਉਹ ਨਾ ਅਹ ਜੈਸੇ ਲਾਲ-ਲਾਲ ਟਮਾਟਰ ਲਿਆਈ ਆ ਉਹ ਟਮਾਟਰ ਹੋ ਗਏ ਲਸਣ ਹੋ ਗਿਆ ਤੇ ਵਿੱਚ ਸੁ ਲਾਲ ਮਿਰਚ ਹੋ ਗਈ ਉਹ ਸਾਰਾ ਕੁਛ ਪਾ ਕੇ ਥੋੜੀ ਦੇਰ ਉਹ ਮਤਲਬ ਅੱਛੇ ਸ ਉ ਕੋ ਗਲਾ ਲੈਣਾ। ਪੈਨ ਮੈਂ ਡਾਲ ਕੇ ਨਾ ਥੋੜਾ ਪਾਣੀ ਡਾਲ ਕੇ ਉਹਦੇ ਚ ਅੱਧਾ ਚਮਚ ਨਮਕ ਵੀ ਤੇ ਅੱਧਾ ਚਮਚ ਚੀਨੀ ਵੀ ਪਾ ਦਿੰਦੀ ਹਾਂ
ਅੱ ਬਣ ਚ ਬਾਦੋਂ ਸਾਰਾ ਖ।
ਹਾਂਜੀ ਹਾਂਜੀ ਬਸ ਉਹਨੂੰ ਢੱਕ ਕੇ ਗਲਾ ਲੋਓ। ਚੰਗੀ ਤਰ੍ਹਾਂ ਉਹ ਛਿਲਕਾ ਜਿਹਾ ਉਤਰ ਜਾ ਟਮਾਟਰਾਂ ਦਾ ਬਸ ਬਸ। ਬਸ ਉਹ ਠੰਡਾ ਹੋ ਜਾਏਗਾ ਜਦੋਂ ਵੱਲ ਉਹਨੂੰ ਪੀਸ ਦਿਓ।
ਅੱਛਾ।
ਹਮ ਬਸ ਬੜੀਆ ਹਾਂਜੀ ਉਸਮੇ। ਨਹੀਂ ਮੈਂ ਤੜਕਾ ਨਹੀਂ ਲਾਂਦੀ ਮੈਂ ਪਹਿਲੇਾਂ ਹੀ ਪਕਾ ਲੈਂਦੀ ਹਾਂ ਮੈਂ ਉਹ ਤੋਂ ਤੜਕਾ ਨੀ ਡਾਲਦੀ। ਚਿਲੀ ਪਲੇਟ ਸ ਓਰੀਗੈਨੋ ਮਤਲਬ ਥੋੜਾ ਡਾਲ ਦਿੱਤੇ ਹੈਂ ਥੋੜ੍ਹਾ ਸਵਾਦ ਹੋਰ ਵੀ ਚੇਂਜ ਹੋ ਜਾਂਦਾ ਹੈ। ਬਾਕੀ ਪਹਿਲੇ ਹੀ ਪਕਾ ਲਿਆ ਪਹਿਲੇ ਹੀ ਚਮਚ ਓਇਲ ਵੀ ਡਾਲ ਦਿੱਤਾ ਉਹਦੇ ਚ ਫੇਰ ਮੈਂ ਬਾਅਦ ਚ ਤੜਕਾ ਨੀ ਲਾਉਂਦੀ। ਹਾਂਜੀ।
ਅੱਛਾ ਹੂ।
ਹੂ।
ਨਹੀਂ ਠੀਕ ਹੈ ਵਧੀਆ ਹੈ।
ਹਾਂਜੀ ਹੋਰ ਕੀ। ਮਤਲਬ ਬਾਹਰ ਦੀ ਚਟਨੀਆਂ ਤੇ ਨਾ ਆ ਪਤਾ ਨੀ ਕਿਤਨੇ ਕਿਤਨੇ ਦਿਨ ਹੋ ਜਾਂਦੇ ਨੇ।
ਇਹ ਤਾਂ ਹੈ। ਸਮੈਲ ਵੀ ਆਉਂਦੀ ਹੈ ਕਈ ਵਾਰ ਤੇ ਤਾਜ਼ੀ ਲੇਆਓਗੇ ਨਾ ਤੁਸੀਂ ਹੁਣੇ ਕਈ ਵਾਰ ਸਮੈਲ ਆਉਂਦੀ ਹੈ।
ਹਾਂਜੀ ਇੰਨੀ ਗਰਮੀ ਚ ਉਹ ਵੀ ਵਿਚਾਰੇ ਕੀ ਕਰਨ। ਦੇਖੋ ਰੋਜ਼ ਇਨਾ ਕੁੱਝ ਵੀ ਸਾਰਾ ਤੇ ਉਹਨਾਂ ਦਾ ਸਿਮਟਦਾ ਨੀ। ਥੋੜਾ ਬਹੁਤ ਬਚ ਵੀ ਜਾਂਦਾ ਹੈ ਤੇ ਉਹ ਸਟੋਰ ਤੇ ਉਹਨਾਂ ਨੂੰ ਵੀ ਕਰਨਾ ਪੈਂਦਾ ਹੈ। ਰੋਜ਼ ਰੋਜ਼ ਸੁੱਟਣਗੇ ਤੇ ਕਿਵੇਂ ਕਮਾਣਗੇ?
ਉਹ ਤਾਂ ਹੈ ਹੀ ਏ।
ਹਨਾ ਮਤਲਬ ਉਹ ਵੀ ਠੀਕ ਨੇ ਆਪਣੀ ਜਗੇ ਪਰ ਉਹੀ ਹੈ ਕਿ ਥੋੜਾ ਜਿਹਾ ਆਪਣਾ ਆਪਣੀ ਸਿਹਤ ਦਾ ਧਿਆਨ ਤੇ ਆਪਣਾ ਖੁਦ ਹੀ ਰੱਖਣਾ ਪੈਣਾ ਹੇ।
ਹਾਂ ਨਾਲੇ ਕਿੰਨੇ ਦੇਰ ਤੁਸੀਂ ਬਾਹਰ ਦਾ ਖਾ ਲਓਗੇ ਕਿੰਨੇ ਦਿਨ? ਪਤਾ ਕੀ ਹੈ ਪੈਸੇ ਵੀ ਲੱਗਦੇ ਨੇ।
ਹਮ ਹੁਂ ਸਿਹਤ ਦਾ ਵੀ-ਸਿਹਤ ਦਾ ਵੀ ਨੁਕਸਾਨ ਹੁੰਦਾ ਹੈ।
ਤੇਵੇ ਚਲੋ ਕਦੀ ਬਾਹਰ ਦਾ ਖਾਂਦਾ ਏ ਬੰਦਾ ਹਫ਼ਤੇ ਦਸ ਦਿਨ ਚ ਕਦੀ ਦਿਖਾ ਵੀ ਲਿਆ ਕੋਈ ਉਹ ਨੀ ਹੈ। ਇਹ ਨੀ ਮਗਰ ਡੇਲੀ ਸਹੀ ਹੈ।
ਤਾਂ ਵੀ ਨਾ ਕੋਸ਼ਿਸ਼ ਇਹੀ ਕਰੀਏ ਕਿ ਬੀ ਥੋੜ੍ਹਾ ਜਿਹਾ ਸਾਫ਼ ਸੁਥਰੀ ਜਗ੍ਹਾ ਤੋਂ ਖਾਈਏ ਤੇ ਨਾਲੇ ਇਹ ਮਤਲਬ ਐਸੀ ਦੁਕਾਨਾਂ ਤੋਂ ਖਾਈਏ ਜਿਹੜਾ ਨਾ ਰੋਜ਼ ਬਣਾਉਂਦੇ ਹੋਏ ਨੇ ਜਿਹਨਾਂ ਦੀ ਸੇਲ ਚੰਗੀ ਹੋਵੇ। ਉਹਨਾਂ ਦਾ ਮਾਲ ਵੀ ਨਾ ਜਲਦੀ ਨਿਕ ਨਿਕਲ ਜਾਂਦਾ ਤੇ ਉਹ ਤਾਜ਼ਾ ਹੀ ਬਣਾਦੇ ਨੇ।
ਬ੍ਰੈਡ ਕਈ ਨਹੀਂ ਚਲਦੇ ਉਹ ਪੁਰਾਣੀ ਚੀਜ਼ ਦੇ ਦਿੰਦੇ ਨੇ।
ਹਾਂਜੀ ਦੇ ਦਿੰਦੇ ਨੇ ਬਿਲਕੁਲ ਦੇ ਦਿੰਦੇ ਨੇ ਤੇ ਉਹਨਾਂ ਦੇ ਦੇਖੋ ਹਾਂ।
ਹਾਂ।
ਉਹੀ ਤਾਂ ਗੱਲ ਹੈ ਨਾ ਫਿਰ ਉਹੀ ਹੁੰਦਾ ਕਿ ਵੀ ਆਪਣਾ ਘਰ ਨਾਲੋਂ ਜ਼ਿਆਦਾ ਬੈਟਰ ਹੈਗਾ ਗਰਮੀ ਚ ਤਾਂ ਘਰ ਹੀ ਠੀਕ ਰਹਿੰਦਾ। ਜਿਹੜਾ ਵੀ ਕੁਝ ਨਾ ਤੇ ਬਾਹਰ ਜਾਈਏ ਇਤਨੀ ਗਰਮੀ ਚ ਤੇ ਨਾ ਇੰਨਾ ਪਚਦਾ ਹੈ ਬਾਹਰ ਦਾ।
ਉਹ ਤਾਂ ਹੈ ਗਰਮੀ ਚ ਤਾਂ ਵੈਸੇ ਨੀ ਬਚਦਾ ਹੈਵੀ ਹੈਵੀ ਹੋ ਜਾਂਦਾ ਬੁਰਾ ਹਾਲ ਜਾਂਦਾ ਹੈ ਸਰਦੀਆਂ ਚ ਤਾਂ ਵੀ ਖਾਧਾ ਜਾਂਦਾ ਹੈ।
ਹਾਂਜੀ ਬਿਲਕੁਲ ਉਹਨੂੰ ਮਤਲਬ ਜਿਸ ਤੇ ਹੁਣ ਡਰਿੰਕਸ ਜਿਆਦਾ ਮਤਲਬ ਗਰਮੀਆਂ ਚ ਹੋ। ਜਾਂਦਾ ਹੈ ਨਾ ਕਿ ਵੀ ਹਾਂ।
ਹ।
ਤੇ ਉਹ ਵੀ ਹੁਣ ਬਾਜ਼ਾਰ ਸਾਰੇ ਤੇ ਮ ਉਹ ਹੈ ਕਿ ਯੂਟਿਊਬ ਤੇ ਵੇਖ ਲੋ ਇਹਦੇ ਚ ਵੇਖ ਲੋ। ਸਾਰੀ ਰੈਸਪੀ ਮੁ ਟੇਲਸ ਹੋ ਗਏ ਜਿਹੜੇ ਸ਼ੇਕਸ ਹੋ ਗਏ। ਸਾਰੀ ਰਸਪੀ ਤਾਂ ਆ ਜਾਂਦੀਆਂ ਨੇ ਤੇ ਆਪਣਾ ਉਹ ਇਤਨੇ ਮਹਿੰਗੇ ਪੈਂਦੇ ਨੇ ਬਾਜ਼ਾਰ ਦੇ ਆਪਣਾ ਉਹ ਵੀ ਘਰ ਬਣਾ ਲਈਏ।
ਸਰੇ ਹਾਂ। ਉਹ ਤਾਂ ਹੈ ਹੀ ਆ, ਬਾਜ਼ਾਰ ਬਹੁਤ ਮਹਿੰਗੇ ਪੈਂਦੇ ਨੇ, ਮੈਂ ਤਾਂ ਆਪ ਕਈ ਵਾਰ ਕੀ ਕਰਦੀ ਆਂ, ਇਹ ਜਿਵੇਂ ਖੋਏ ਵਾਲੀ ਆਈਸ ਸੇਮ ਹੁੰਦੀ ਆ ਏਨਾ ਉਹ ਵੀ ਬੱਚੇ ਬਣਾ ਦਿੰਦੀ ਆ, ਘਰ ਹੀ ਬਣਾ ਦਿੰਦੀ ਆ, ਹਾਂ ਹਾਂ, ਉਹਹੀ ਬੱਚੇ ਖੁਸ਼ ਹੋ ਜਾਂਦੇ ਨਾਲੇ ਉਹਏ ਚਲੋ ਖਾ ਲਿਆ, ਨਾਲੇ ਫੇਰ ਚਲੋ ਕਦੀ ਸ਼ੇਕ ਸੁੁਕ ਬਣਾਇਆ। ਉਹਦੇ ਚ
ਹੂੰ, ਉਹੀ ਹੈ ਨਾ ਮਤਲਬ ਬੱਚਿਆਂ ਲਈ ਫਰੂਟ ਵੀ ਲਾਈਏ ਕਈ ਵਾਰੀ ਫਰੂਟ ਨੀਂ ਵੀ ਖਾਂਦੇ ਤੇ ਉਹਦਾ ਕਸਟਰਡ ਬਣਾ ਲਈਏ ਜਿਵੇਂ ਮਤਲਬ ਜੋ ਵੀ ਠੰਡੀ, ਹਾਂਜੀ ਉਹੀ ਨਾ ਗਰਮੀਆਂ ਚ ਚੀਜ਼ਾਂ ਬਹੁਤ ਚੰਗੀਆਂ ਵੀ ਲੱਗਦੀਆਂ ਨੇ ਤੇ ਨਾਲੇ ਬੱਚੇ ਖਾ ਵੀ ਲੈਂਦੇ ਨੇ।
ਆ ਨਾ ਮੈਂ
ਇਹ ਥੋੜਾ ਬਾਜ਼ਾਰ ਤੋਂ ਵੀ ਸਸਤਾ ਪੈ ਜਾਂਦਾ ਹੈ ਮਤਲਬ ਜਿੰਨੀ ਗਰਮੀ ਗਰਮੀ ਦੀ ਮਾਰ ਹੈ ਨਾ ਓਨੀ ਮਹਿੰਗਾਈ ਦੀ ਵੀ ਮਾਰ ਹੁੰਦੀ ਹੈ ਉਹ ਸੋਚਦੇ ਨੇ, ਉਹ ਸੋਚਦੇ ਨੇ ਚੀਜ਼ਾਂ ਬਈ ਆ ਆਪਣਾ ਚਲਦੀਆਂ ਨੇ ਠੰਡੀਆਂ ਠੰਡੀਆਂ ਤੇ ਰੇਟ ਵੀ ਇੰਨੇ ਇੰਨੇ ਵਧਾ ਦਿੰਦੇ ਨੇ ਕੀ ਬਸ
ਅ ਦੇਖ ਲੋ ਕਿੰਨਾ ਮਹਿੰਗਾ ਉਹੀ ਘਰ ਬਣਾਓ ਕਿੰਨਾ ਸਸਤਾ ਪੈਂਦਾ।
ਕਿੰਨਾ ਸਸਤਾ ਪੈ ਜਾਂਦਾ ਮਤਲਬ ਪਰਿਵਾਰ ਪੂਰਾ ਖਾ ਹੀ ਲੈਂਦਾ ਦੇਖੋ ਇਤਨੇ ਚ ਸਾਰੇ ਹੀ ਖਾ ਲੈਂਦੇ ਨੇ।
ਨਾਲੇ ਖੁਸ਼ ਹੋ ਜਾਂਦੇ ਬੱਚੇ ਵਧੀਆ ਬਣ ਜਾਂਦਾ ਹਾਂ ਘਰ ਨਾਲੇ ਤਾ ਜਾ ਸਾਫ਼ ਸੁਥਰਾ।
ਬਸ ਉਹੀ ਹੈ ਥੋੜੀ ਜਿਹੀ ਮਿਹਨਤ ਤੋਂ ਕਰਨੀ ਪੈਂਦੀ ਹੈ ਮਾਵਾਂ ਨੂੰ ਗਰਮੀਆਂ ਚ ਬਾਕੀ
ਮਿਹਨਤ ਹਰੇਕ ਚੀਜ਼ ਲਈ ਕਰਨੀ ਪੈਂਦੀ ਹੈ ਜੋ ਮਰਜ਼ੀ
ਹਾਂਜੀ, ਬਿਲਕੁਲ ਬਿਲਕੁਲ।
ਹੂੰ।
ਪਰ ਇਹ ਹੋ ਜਾਂਦਾ ਮਨ ਨੂੰ ਤਸੱਲੀ ਹੋ ਜਾਂਦੀ ਹੈ ਕਿ ਸਾਫ਼ ਸੁਥਰਾ ਵੀ ਖਵਾਇਆ ਆਪਾਂ।
ਹਾਂਜੀ।
ਔਰ ਆਪਣਾ ਥੋੜਾ ਜਿਹਾ ਧਿਆਨ ਵੀ ਰੱਖ ਲਿਆ, ਹਾ ਦੋਨੋ ਚੀਜ਼ਾਂ ਹੋ ਜਾਂਦਾ ਖਰਚੇ ਦਾ ਵੀ ਥੋੜੀ ਬੱਚਤ ਹੋ ਜਾਂਦੀ ਹੈ ਤੇ ਸਿਹਤ ਦੀ ਵੀ ਹੋ ਜਾਂਦੀ ਹੈ ਹੂੰ।
ਹਾਂ ਉਹੀ ਕੋਸ਼ਿਸ਼ ਕਰਦੀ ਆ, ਬੱਚੇ ਦੀ ਬੱਚੇ ਖਾਣ ਹੂੰ।
ਬਿਲਕੁਲ, ਬਿਲਕੁਲ, ਸਾਰਿਆਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਤੇ ਆਦੀ ਹਾਂ ਮਤਲਬ ਹੁਣ ਤਾਂ ਨਾ ਜਿਵੇਂ ਕੁਝ ਵੀ ਬਣਾਣਾ ਸੌਖਾ ਹੈ ਮਤਲਬ ਕੋਈ ਮੁਸ਼ਕਿਲ ਗੱਲ ਨਹੀਂ ਹੈਗੀ ਅਪਾਂ ਫੋਨ ਵੇਖਦੇ ਆ ਸਾਰਾ ਟਾਈਮ ਸਾਰੀ, ਕੋਈ ਚੀਜ਼ ਨਈ ਵੀ ਆਂਦੀ ਨਾ ਮਤਲਬ ਕਿਸੇ ਤੋ ਪੁੱਛਨ ਤੋਂ ਬਜਾਏ ਅਪਨਾ ਫੋਨ ਤੇ ਵੀ ਵੇਖ ਲਈਏ ਅਪਨਾ, ਬਾੱਸ ਔਰ ਨਾਲੇ-ਨਾਲ ਸਾਰਾ ਸਮਾਨ ਮਾਰਕੀਟ ਚ ਆ ਗੇਐ, ਸਾਰਾ ਰੋ-ਮਟੀਰੀਅਲ ਮਿਲ ਜਾਂਦੈ ਮਾਰ ਵਿੱਚ ਬਲਿੰਕਟ ਕਰੋ ਦਸ-ਦਸ ਮਿੰਟ 'ਚ ਘਰ ਆ ਜਾਂਦਾ ਹੈ ਤੇ ਆਪਣਾ ਕੋਈ ਚੀਜ਼ ਔਖੀ ਲੱਗਦੀ ਨੀ ਹੁਣ
ਹਾਂਜੀ ਉਹ ਤੇ ਹੈ ਈ ਐ।
ਤੇ ਆਪਣਾ ਘਰ ਬਣਾਈਏ ਘਰ ਖਾਈਏ ਹਨਾ ਚਲੋ। ਠੀਕ ਹੈ ਜੀ ਬੋਤ ਚੰਗਾ ਲੱਗਾ ਰਿਆ ਜੀ ਬੋਤ ਹਾਂਜੀ-ਹਾਂਜੀ ਸਤਿ ਸ੍ਰੀ ਅਕਾਲ ਜੀ।